ਹੋ।
ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਹੋ।
ਹਾਂਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਮਾਲਕ ਦੀ ਮੇਹਰ ਹੋਰ ਸੁਣਾਓ ਘਰ ਸਬ ਵਧੀਆ ਪਰਿਵਾਰ ਠੀਕ ਹੈ।
ਚਲੋ ਐਵੇਂ ਆਪਣਾ ਪਰਿਵਾਰ ਭਾਜੀ ਆਵਾਜ਼ ਆਪਣਾ ਘੱਟ ਆਉਂਦੀ ਥੋੜੇ ਸਪੀਕਰ ਹੋ ਕੇ ਬੋਲੋ।
ਹਾਂਜੀ।
ਮੈਂ ਕਿਹਾ ਤਾਂ ਹਾਂਜੀ ਹੁਣ ਆਈ ਠੀਕ ਆਇ ਹੁਣ ਆਈ।
ਹਾਂਜੀ।
ਹੋਰ ਸੁਣਾਓ ਨਾ ਆਪਣਾ ਫੈਮਿਲੀ ਠੀਕ ਹੈ ਬੱਚੇ ਠੀਕ ਨੇ ਤੁਹਾਡੇ।
ਇੱਕ ਤਾਂ ਮੇਰਾ ਦਿਲਲੀ ਹੈਗਾ ਜੋਬ।
ਅੱਛਾ ਦਿੱਲੀ ਜੋਬ ਲੱਗ ਗਏ ਇੱਕ ਦਿ ਮੁਬਾਰਕਾਂ ਹੋਣ
ਧੰਨਵਾਦ ਤੁਹਾ ਤੁਹਾਨੂੰ ਇਹ ਮੁਬਾਰਕ ਆ ਤੇ ਇੱਕ ਥੇ ਸਕੂਲੇ ਪੜ੍ਹਦਾ।
ਕੁਛ। ਅੱਛਾ ਅੱਛਾ ਇੱਕ ਟਵੈਲਥ ਪੜ੍ਹਦਾ ਚਲੋ ਬੋਰਡ ਦੀ ਕਲਾਸ ਹੁੰਦੀ ਹੈ ਨਾ ਭਾਜੀ। ਧਿਆਨ ਰੱਖੋ ਉਹਦੀ ਪੜ੍ਹਾਈ ਦਾ।
ਗੱਲ ਵਧੀਏ।
ਹਾਂਜੀ ਹੋਰ ਆਪਣਾ ਵਾਈਫ ਵੁਇਫ ਠੀਕ ਹੈ ਸਾਡੀ ਮੈਂ ਸੁਣਿਆ ਸੀ ਪਿੱਛੇ ਸੁਣਿਆ ਉਹਨਾਂ ਨੂੰ ਕੀ ਕਿੰਦੇ ਪੈਰ ਚ ਦਿੱਕਤ ਆ ਗਈ ਸੀ ਅੰਦਰ।
ਹਾਂਜੀ ਹਾਂਜੀ ਭਾਜੀ ਉਹ ਨਾ ਵੈਸੇ ਹੀ ਬਸ ਹੁਣ ਤਾਂ ਠੀਕ ਨੇ ਫਿਰ ਵੀ।
ਅੱਛਾ।
ਹਾਂਜੀ
ਕੀ ਆਪਣਾ ਇਲਾਜ ਕਰਵਾਇਆ ਸੀ ਕਿੱਥੋਂ?
ਹਾਂਜੀ ਹਾਂਜੀ ਭਾਜੀ
ਚਲੋ ਫਿਜੀਓਥੈਰੇਪੀ ਕਰਾ ਲੈਂਦੇ ਇੱਕ ਉਹਨਾ ਨਾਲ ਬੜਾ ਆਰਾਮ ਆਉਂਦਾ ਜੇ ਕਰਵਾਈਆਂ ਹੀ?
ਹਾਂਜੀ ਹਾਂਜੀ
ਸੀਜ਼ਓਥੈਰੇਪੀ ਹੈਲੋ
ਬੋਲ
ਹੈਲੋ ਹੈਲੋ
ਭਾਜੀ ਤੁਹਾਡੀ ਆਵਾਜ਼ ਨਹੀ ਆ ਰਹੀ।
ਭਾਜੀ ਤਾਡਾ ਨੈੱਟ ਨੀ ਚੱਲਦਾ ਵਾ।
ਹਾਂਜੀ ਹਾਂਜੀ ਭਾਜੀ ਬੋਲੋ
ਹਾਂਜੀ ਮੈਂ ਕਿਹਾ ਤੁਹਾਡਾ ਨੈਟ ਨਹੀਂ ਚੱਲਦਾ ਭਾਜੀ ਨੈਟ ਸਹੀ ਕਰੋ।
ਹਾਂਜੀ ਹਾਂਜੀ ਬੋਲੋ ਵੀਰ ਜੀ
ਮੈਂ ਕਿਹਾ ਤੁਸੀਂ ਆਪਣਾ ਫਿਜੀਓਥੈਰੇਪੀਆਂ ਕਰਵਾਉਣੀ ਸੀ ਕਰਵਾਈਆਂ ਸੀ?
ਉਹ ਕਰਾਈਆਂ ਸੀ। ਭਾਜੀ ਇੱਕ ਮਹੀਨਾ ਅੰਦਰ ਆ ਪੂਰਾ ਉਹਦੇ ਨਾਲ ਤੇ ਆਰਾਮ ਆਇਆ।
ਅੱਛਾ ਹਾਂ ਉਹ ਬੜੀ ਅੱਛੀ ਚੀਜ਼ ਹੈ। ਭਾਜੀ ਫਿਜ਼ਓਥੈਰੇਪੀ ਨਾ ਬਹੁਤ ਅੱਛੀ ਚੀਜ਼ ਹੈ। ਉਹਦੇ ਨਾਲ ਹੀ ਆਪਣਾ ਫਰੋਜਨ ਸ਼ੋਲਡਰ ਹੋ ਜਾਵੇ ਕਦੇ ਕਦੇ ਬੰਦੇ ਨੂੰ ਹੋ ਜਾਂਦਾ ਨਾ ਫਰੋਜਨ ਸ਼ੋਲਡਰ ਹੋ ਜਾਂਦਾ। ਸ਼ੋਲਡਰ ਕੰਮ ਨੀ ਕਰਦਾ ਉਹਦੇ ਨਾਲ ਹੀ ਫੇਰ ਸਹੀ ਹੁੰਦਾ ਭਾਜੀ।
ਰਿਸਟ ਵੀ ਹੋ ਜਾਂਦਾ ਕਦੀ ਕਦਾਰ ਉਹ ਵੀ ਠੀਕ ਹੋ ਜਾਂਦਾ।
ਹਾਂਜੀ ਹੋਰ ਆਪਣਾ ਸੁਣਾਓ! ਮੈਂ ਆਪਣਾ ਕੀ ਕਹਿੰਦੇ ਨੇ ਹੁਣ ਆਪਣਾ ਦਿੱਲੀ ਹੋ ਗਿਆ ਨਾ ਭਾਜੀ ਤੁਹਾਨੂੰ ਦੱਸਣਾ ਭੁੱਲ ਗਿਆ ਸੀ। ਨਾ ਉਹਨੇ ਪਿੱਛ ਪਿਛਲੇ ਮਹੀਨੇ ਗਿਆ ਭਾਜੀ ਯਾਰ ਉਹ ਜਿਹੜਾ ਕੰਮ ਕਾਰਜ ਤੇ ਉੱਥੇ ਮਲ ਕੀ ਕਰਦੇ ਉਹ ਲੱਗ ਗਈ ਨਾ। ਇੱਥੇ ਫਲੈਟ ਲੈਣਾ ਪੈ ਗਿਆ। ਜੋਬ ਇੱਥੇ ਸੀ ਦਿੱਲੀ 'ਚ। ਤੇ ਆਪਣਾ ਉਥੇ ਇੱਥੇ ਫਲੈਟ ਲੈ ਲਿਆ ਤੇ ਮੈਂ ਕਹਿ ਰਿਹਾ ਕੋਈ ਆਪਣਾ ਤੁਹਾਡੇ ਬੱਚੇ ਨੂੰ ਕੋਈ ਲੋੜ ਲੂੜ ਹੋਏ ਨਾ ਆਪਣਾ ਇੱਥੇ ਦਿੱਲੀ 'ਚ ਕੋਈ ਲੋੜ ਹੋਏ ਮੈਨੂੰ ਮਨੋ ਮੈਸੇਜ ਕਰਦੇ ਮੈਂ ਦਿੱਲੀ 'ਚ ਹੀ ਰਹਿੰਨਾ।
ਹਮ ਹਮ
ਹਾਂਜੀ ਕਿਸੇ ਚੀਜ਼ ਦੀ ਵੀ ਲੋੜ ਹੋਏ ਨਾ ਮੈਨੂੰ ਬਸ ਮੈਸੇਜ ਕਰ ਤੇ ਮੁੰਡੇ ਨੂੰ ਨੰ ਨੰਬਰ ਦੇ ਦੇਣਾ ਆਪਣਾ ਮੇਰਾ ਉਹਨੂੰ
ਠੀਕ ਹੈ ਜੀ ਠੀਕ ਹੈ ਤੇ ਗਰਮੀ ਕਿੰਨੀ ਹੋ ਗਈ ਏ ਭਾਜੀ?
ਹਾਂਜੀ ਭਾਜੀ ਗਰਮੀ ਤੇ ਵੱਧਦੀ ਜਾਂਦੀ ਹੈ ਭਾਜੀ।
ਬਤਓ ਜਦੋਂ ਬੰਦਾ ਨਾ ਮਤਲਬ ਬਾਹਰ ਘੱਟ ਹੀ ਨਿਕਲਣਾ ਚਾਹੀਦਾ ਬੰਦੇ ਨੂੰ ਇਸ ਗਰਮੀ 'ਚ।
ਹਾਂਜੀ
ਚੱਕਰ ਵੀ ਆਉਂਦੇ ਨੇ ਬੋਡੀ ਮਤਲਬ ਬੰਦੇ ਨੂੰ ਨਾ ਭਾਜੀ ਪਾਣੀ ਬਹੁਤ ਜ਼ਿਆਦਾ ਪੀਣਾ ਚਾਹੀਦਾ ਹੈ।
ਹੈ ਜਿਹੜਾ ਜੂਨ ਜੁਲਾਈ ਦਾ ਮਹੀਨਾ ਹੁੰਦਾ ਐਦੇ 'ਚ ਭਾਜੀ ਹੁਣ ਆਪਣਾ ਕੀ ਕਹਿੰਦਾ ਗਰਮੀ ਹੋਗੀ ਪਰ ਜਲਾਈ ਹੁਣ ਥੋੜੀ ਆਪਣਾ ਬਾਰਿਸ਼ਾਂ ਸ਼ੁਰੂ ਹੋ ਜਾਣਗੀਆਂ ਨਾ ਤੇ ਮੌਸਮ ਠੀਕ ਹੋ ਜਾਏਗਾ, ਥੋੜ੍ਹਾ ਕੰਟਰੋਲ 'ਚ ਆ ਜਾਏਗਾ।
ਵਧੀਆ
ਬਾਰਿਸ਼ਾਂ ਦੀ ਆਪਣਾ ਕੀ ਕਹਿੰਦੇ ਲੋ ਆਪਣਾ ਹੈਗੀ ਏ ਤੇ ਬਾਰਿਸ਼ਾਂ ਆ ਜਾਣ ਇੱਕ ਵਾਰੀ। ਤੇ ਆਪਣਾ ਸਭ ਔਕੇੇ ਹੋ ਜਏਗਾ।
ਮੈਂ ਕਹਿ ਰਿਹਾ ਭਾਜੀ ਆ ਗਰਮੀ 'ਚ ਬੰਦੇ ਨੂੰ ਪਾਣੀ ਬਹੁਤ ਜ਼ਿਆਦਾ ਪੀਣਾ ਚਾਹੀਦਾ।
ਹਾਂਜੀ ਭਾਜੀ ਵੋਟਰ ਇਨ ਟੇਕ ਵਿਦਿਆਰ ਨਾਲ ਚਾਹੀਦਾ ਭਾਜੀ ਇਸ ਕਰਕੇ ਆਪਣਾ ਗਰਮੀ 'ਚ ਹਜੇ ਹਾਈਡਰੇਟ ਰੰਗ ਨਾ ਭਣਾ ਹਡਰੇਟਡ ਸਹੀ ਰਹਿੰਦਾ ਵਾ ਜੀ, ਨਹੀਂ ਤੇ ਡੀਹਾਈਡਰੇੇਸ਼ਨ ਨਾਲ ਨਾ ਚੱਕਰ ਆਉਂਦੇ ਜ ਵਾ ਜੀ।
ਹਾਂਜੀ, ਡਾਇਜੈਸ਼ਨ ਵਧੀਆ ਰਹੇਗਾ ਸਾਡਾ।
ਹਾਂਜੀ ਬਿਲਕੁਲ, ਬਿਲਕੁਲ, ਫੇਸ ਤੇ ਗਲੋ ਆਂਦਾ ਭਾਜੀ। ਆਪਣਾ ਜਿੰਨਾ ਪਾਣੀ ਟੇਕ ਕਰਾਂਗੇ, ਹਾਂਜੀ। ਹੋਰ ਆਪਣਾ ਕੀ ਕਹਿੰਦੇ ਨੇ, ਅੱਜ ਕੱਲ੍ਹ ਦੇਖ ਆਪਣਾ ਪੋਲਿਊਸ਼ਨ ਕਿੰਨਾ ਹੋ ਜਾਂਦਾ ਵਾ ਭਾ ਜੀ।
ਸਹੀ ਗੱਲ ਭਾਜੀ, ਵੀ ਬਹੁਤ ਜ਼ਿਆਦਾ ਵ ਮਤਲਬ ਨੋਇਜ਼ ਪੋਲਿਊਸ਼ਨ, ਨਾਲੇ ਜਿਹੜੀ ਚਿਮਨੀ ਆ ਜੋ ਉਹ ਨਿਕਲਦਾ ਫੈਕਟਰੀਆਂ ਦੀਰ ਬਹੁਤ ਪੋਲ ਹੋ ਰਿਹਾ, ਭਾਜੀ। ਸਾਡਾ ਤੇ ਫੇਰ ਠੀਕ ਹੈ ਭਾਜੀ, ਪਸ਼ੂ ਪਕਸ਼ੀਆਂ ਨੂੰ ਕਿੰਨੀ ਦਿੱਕਤ ਹੈਗੀ ਹੈ ਨਾ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਭਾਅ ਜੀ।
ਦ ਇੱਕ ਇ ਲਾਜੇ, ਭਾਜੀ ਪੇੜ ਲਾਈਏ।
ਹਾਂਜੀ ਉਹੀ ਇੱਕ ਕਿਲਾ ਹਜੇ ਪੇੜ ਲਾਈ ਹੈ, ਹੁਣ ਸਾਡੀ ਸੁੋਸਾਇਟੀ 'ਚ ਨਵਾਂ ਪ੍ਰੋਗਰਾਮ ਸ਼ੁਰੂ ਹੋਆ ਨਾ ਪੇੜ ਲਗਾਓ
ਹਹ।
ਉਹਦੇ 'ਚ ਆਪਾਂ ਪੇੜ ਲਾਈਦੇ ਭਾਜੀ, ਆਪਣਾ ਹਰ ਹਫ਼ਤੇ, ਆਪਣਾ ਪੰਜਾਹ ਪੇੜ ਲਾਈਦੇ ਨੇ।
ਬਈ ਇਹ ਬੜੀ ਵਧੀਆ ਰਲੇਬਾਜ਼ੀ, ਵੀ ਲੈਣੇ ਚਾਹੀਦੇ ਨੇ ਮਤਲਬ ਇਹਦੇ ਨਾਲ ਮਤਲਬ ਸਾਡੀ, ਗਲੋਬਲ ਵਾਰਮਿੰਗ ਕੱਟੇਗੀ। ਹਰਿਆਲੀ ਦੇਗੀ ਸਾਰਿਆ
ਤੇ ਵੀ ਬਹੁਤ ਆਪਣਾ ਇਫੈਕਟ ਪੈਂਦਾ ਪੇੜ ਲਾਉਣ ਨਾਲ, ਉਹੀ ਤੇ ਹਜੀ ਯਾਰ ਸਾਨੂੰ ਪਿਓਰ ਮਿਲੇਗੀ, ਪਿਓਰ ਏਅਰ ਏਅਰ ਮਿਲੇਗੀ, ਆਕਸੀਜਨ ਪਿਓਰ ਮਿਲੇਗੀ ਉਹਦੇ ਨਾਲ, ਕਾਰਬਨ ਡਾਇਆਕਸਾਈਡ ਵੀ ਹੁਣ ਪੇੜ ਲੈਂਦਾ ਉਹਦਾ ਵੀ ਲੈਵਲ ਘੱਟੇਗਾ।
ਹਮ।
ਕਾਰਬਨ ਡਾਇਆਕਸਾਈਡ ਲ ਲਵਲ ਭਾਜੀ
ਹ-
ਉਹੀ ਤਾਂ ਭਾਅਜੀ, ਹੁਣ ਆਪਾਂ ਕੀ ਕਿੰਦੇਹੇ ਅੱਜ ਕੱਲ ਤੁਸੀਂਖਦੇ ਹੋ ਪੋਲਿਊਸ਼ਨਨ ਡਹਿਲੀ ਚਚੱਧਗਾ ਹੁਣ ਦਹਿਲੀ ਜਿਵੇਂ ਆਪਣਾ ਸਟੇਟ ਹੈ, ਸਾਨੂੰ ਜਾ ਕੇ ਪੇੜ ਲਾਉਣੇ ਚਾਹੀਦੇ ਨੇ ਨਾ ਭਾ ਜੀ।
ਹਾਂਜੀ ਹਾਂਜੀ ਭਾਜੀ, ਦਿੱਲੀ 'ਚ ਤਾਂ ਬਹੁਤ ਜਿਆਦਾ ਹੈਗੇ ਆ।
ਹਾਂਜੀ ਦਿੱਲੀ ਦਾ ਉਹੀ ਤੁਹਾਡਾ ਬੱਚਾ, ਹੁਣ ਮੈਂ ਆਪਣਾ ਕੀ ਕਹਿੰਦੇ ਦਿੱਲੀ ਸ਼ਿਫਟ ਹੋਇਆ ਨਾ ਮੈਂ ਆਪਣਾ ਥੋੜ੍ਹਾ ਆਪਣਾ ਬੜਾ ਜ਼ਿਆਦਾ ਪੋਲਿਊਸ਼ਨ ਹੁੰਦਾ ਵਾ ਇੱਥੇ, ਤੇ ਆਪਣਾ ਰੂਮ ਬਿਲਕੁਲ ਬੰਦ ਕਰਦਾ ਤੇ ਅੰਦਰ ਪੇੜ ਲਾਤੇ ਨੇ ਹੁਣ ਸਾਨੂੰ ਥੋੜਾੰਦਰ ਦਾ ਜਿਹੜਾ ਪੋਲਿਊਸ਼ਨ ਲੈਵਲੱਟ, ਤੇ ਉਹਦੇ ਨਾਲ ਆਕਸੀਜਨ ਹੀ ਸਾਨੂੰ ਉਹ ਆਪਣਾ ਕੀ ਕਹਿੰਦੇ ਨੇ ਬਹੁਤ ਅਛ ਮਿਲਣ ਲਗ ਗਏ, ਹੁਨ ਅੰਦਰ।
ਸਹੀ ਗੱਲ ਹੈ, ਬਾਾਜੀੀ।
ਹਾਂਜੀ।
ਹੋਰ ਤ ਠੀਕ ਆ?
ਸਭ ਵਧੀਆ ਭਾਜੀੀ, ਸਭ ਵਧੀਆ ਵਾ। ਮੈਂ ਕਦੀ ਸੀ ਤੁਹਾਡੇ ਬੱਚੇ ਨੂੰ ਕੁਛ ਜ਼ਰੂਰਤ ਵਗੈਰਾ ਹੋਈ ਨਾ, ਕਿਸੇ ਚੀਜ਼ ਦੀ ਲੋੜ ਹੋਈ ਤੇ ਮੈਨੂੰ ਆਪਣਾ ਨਾਲ ਹੀ ਉਹਨੂੰ ਕਹਿ ਦੇਣਾ, ਆਪਣਾ ਅਹ ਆਪਣੇ ਚਾਚੇ ਨੂੰ ਫੋਨ ਕਰ ਲਏ ਕੁਛ ਰਹਿਣ ਪਹਿਣ, ਖਾਣ ਪੀਣ ਦੀ ਦਿੱਕਤ ਹੈ, ਕੋਈ- ਕੋਈ ਚੀਜ਼, ਜਿਹੜੀ ਇਹ ਨੀ ਫਾਈਨੈਂਸ਼ੀਅਲੀ ਕੋਈ ਲੋੜ ਹੋਏ, ਮੈਨੂੰ ਆਪਣਾ ਫੋਨ ਕਰ ਦੇਗਾ।
ਠੀਕ ਹੈ, ਠੀਕ ਹੈ ਭਾਜੀ, ਕਹਿ ਦਵਗਾ ਮੈਂ ਮਤਲਬ, ਤੁਹਾਡਾ ਘਰ ਕਿੱਧਰ ਵਾਲੀ ਸਾਈਡ ਏ?
ਸਾਡਾ ਭਾਅਜੀ ਇੱਥੇ, ਸਾਊਥ ਡੈਲੀ ਵੱਲ ਪੈ ਜਾਂਦਾ।
ਅੱਛਾ।
ਹਾਂਜੀ, ਤੁਹਾਡਾ ਮੁੰਡਾ ਆਪਣਾ ਕੀ ਆ ਨੋਰਥ ਰੈਲੀ ਵਾਲੇ ਵਲ ਵੇ?
ਹਾਂਜੀ ਹਾਂਜੀ, ਭਾ ਜਜੀ।
ਕੋਈ ਨੀ ਮੈਂ ਲਾ ਦਯਾ ਕਰਾਂਗਾ ਚੱਕਰ ਓਹਦੇ ਕੋਲ ਜਾਦਾ ਟੈਨਸ਼ਨ ਨੀ ਲੈਣੀ ਤੁਸੀਂ ਗੱਡੀ ਚ ਚੱਲ ਜਾਂਗਾ ਆਪਣੀ ਗੱਡੀ ਲਿੱਤੀ ਸੀ ਨਾ।
ਅਛਾ, ਕੰਗ੍ਰੈਚੂਲੇਸ਼ਨ ਪਾ ਜੀ।
ਹਾਂਜੀ-ਹਾਂਜੀ ਬਸ ਬਾਬੇ ਨਾਨਕ ਦੀ ਮੇਹਰ ਹੈਗੀ ਹੈ। ਕੰਮ ਕਾਰ ਆਪਣਾ ਵਧੀਆ ਚੱਲਦਾ ਪਿਆ ਹੋਰ ਸੁਣਾਓ ਤੁਵਾਡਾ?
ਹਾਂਜੀ-ਹਾਂਜੀ ਵਧੀਆ ਪਾ ਜੀ ਵਧੀਆ ਹੁਣ ਮੈਂ ਸਟੀਲ ਦੇ ਨਾਲ ਕੋਪਰ ਦਾ ਵੀ ਸ਼ੁਰੂ ਕਰ ਲਿਆ ਨਾ।
ਅੱਛਾ ਕੋਪਰ, ਕੋਪਰ ਵੀ ਆਪਣਾ ਬਰਤਨ ਬਣਾਣ ਲੱਗੇ ਔ ਕੋਪਰ ਦੇ।
ਹਾਂਜੀ-ਹਾਂਜੀ ਬਾਈ ਸਾਰਾ ਕੁਛ।
ਚਲੋ ਬਹੁਤ ਵਧੀਆ ਗੱਲ ਹੈ ਭਾਜੀ ਬਹੁਤ ਗੱਲ ਹੈ ਕੰਮ ਕਰ ਵਧੀਆ ਮਤਲਬ ਸਹੀ ਚਲਦਾ ਪਿਆ ਨਾ ਕਿੰਝ ਹੈ ਰੁਕਿਆ ਤੇ ਨੀ ਹੋਯਾ ਚਲੋ ਵਧੀਆ ਈ ਹੋਣਾ ਚਾਹੀਦਾ।
ਅਹ ਮੈਂ ਕਹਿ ਰਿਹਾ ਸੀ ਤੁਸੀਂ ਸਵੇਰੇ ਜਲਦੀ ਉੱਠਦੇ ਔ ਜਿਮ ਜਾਣ ਆਸਤੇ ਕਿਤੇ ਵੀ ਕਰਦੇ ਔ ਯੋਗਾ ਯੁੱਗਾ?
ਹਾਂਜੀ ਭਾਜੀ ਸਵੇਰੇ ਜਲਦੀ ਉੱਠੀ ਦਾ ਭਾਜੀ ਆਪਣਾ ਕੀ ਕਹਿੰਦੇ ਨੇ ਪਹਿਲੇ ਮੈਂ ਜਦੋਂ ਉੱਥੇ ਰਹਿੰਦਾ ਸੀ ਨਾ ਹਰੁਯਾਨੇ ਤਾਂ ਉੱਠੀ ਦਾ ਸੀ ਹੁਣ ਡੇਰੀ ਚ ਨਾ ਥੋੜਾ ਇੱਥੇ ਪੋਲਿਊਸ਼ਨ ਬੜਾ ਹੁੰਦਾ ਭਾਜੀ ਬਾਹਰ ਜਾਣ ਦਾ ਦਿਲ ਈ ਨੀ ਕਰਦਾ ਅੰਦਰ ਹੀ ਆਪਾਂ ਕੀ ਕਹਿੰਦੇ ਨੇ ਸਾਡੇ ਫਲੈਟ ਚ ਜਿੰਮ ਹੈਗੀ ਹੈ ਤੇ ਉੱਥੇ ਜਿੰਮ ਚਲੀ ਜਾਈਦਾ ਬਸ। ਉੱਥੇ ਵੀ ਜਿੰਮ ਚ ਵੀ ਆਪਾਂ ਪੇੜ ਲਾਏ ਦੇ ਨਾ ਬੜੀ ਫਰੈਸ਼ ਏਅਰ ਆਂਦੀ ਏ।
ਸਵੇਰੇ ਉੱਠਣ ਦੇ ਬੜੇ ਫਾਇਦੇ ਲੱਗਦੇ ਨੇ ਭਾਜੀ ਜਿੰਮ ਮੈਂ ਸਵੇਰੇ ਰੋਜ਼ ਉੱਠ ਕੇ ਜਿੰਮ ਜਾਂਨਾ ਯੋਗਾ ਕਰਨਾ।
ਹਾਂਜੀ-ਹਾਂਜੀ ਬਹੁਤ ਵਧੀਆ ਗੱਲ ਹੈ ਭਾਜੀ ਆਪਣਾ ਕੀ ਕਹਿੰਦੇ ਨੇ ਯੋਗਾ ਜਿਮ ਜਾਣ ਨਾਲ ਸਵੇਰੇ ਜਲਦੀ ਉਠਨ ਨਾਲ ਭਾਜੀ ਮਾਈੰਡ ਫਰੈਸ਼ ਹੁੰਦਾ ਭਾਜੀ ਐਕਟਿਵ ਰਹਿੰਦਾ ਬੰਦਾ।
ਹਾਂ, ਹਾਂਜੀ-ਹਾਂਜੀ।
ਜਿੰਨਾ ਬੰਦਾ ਜਲਦੀ ਉੱਠੇ ਨਾ ਉਹਨਾਂ ਅੱਛਾ ਆਪਣਾ ਕੀ ਕਹਿੰਦੇ ਨੇ ਐਕਟਿਵ ਰਹਿੰਦਾ ਤੇ ਬੰਦਾ ਜਿੰਨਾ ਜਲਦੀ ਸੋਏ ਰਾਤ ਰਾਤੀ ਉਹ ਨੀਂਦ ਤੇ ਓਦੇ ਨਾਲ ਸਲੀਪ ਸਾਈਕਲ ਵੀ ਵਧੀਆ ਰਹਿੰਦਾ।
ਹੂੰ ਆਪਾਂ ਸਾਨੂੰ ਸਲੀਪ ਸਾਈਕਲ ਤੇ ਵੀ ਬੜਾ ਉਹ ਰੱਖਣਾ ਚਾਹੀਦਾ ਭਾਜੀ। ਯਾ ਦਿਨ ਦਾ ਅੱਠ-ਅੱਠ ਤੋਂ ਲੈ ਕੇ ਛੇ ਘੰਟੇ ਦੇ ਵਿੱਚ-ਵਿੱਚ ਡੇਲੀ ਸੋਨਾ ਚਾਹੀਦਾ ਸਾਨੂੰ। ਅਗਰ ਆਪਾਂ ਸਲੀਪ ਸਾਈਕਲ ਸਹੀ ਨਹੀਂ ਕਰਾਂਗੇ ਨਾ ਭਾਜੀ ਸਾਡਾ ਆਪਣਾ ਕੀ ਕਹਿੰਦੇ ਸਾਨੂੰ ਨੀਂਦ ਸਾਰਾ ਦਿਨ ਐਕਟਿਵ ਐਕਟਿਵ ਹੀ ਰ
ਸਹੀ ਗੱਲ ਹੈ ਭਾਜੀ ਬੰਦੇ ਨੂੰ ਮਤਲਬ ਨਾ ਟਾਈਮ ਇੱਕ ਟਾਈਮ ਮੈਨਜਮੈਂਟ ਕਰਨੀ ਚਾਹੀਦੀ ਆ ਆਪਣਾ ਟਾਈਮ ਬਣਾਣਾ ਚਾਹੀਦਾ ਹਰ ਏਕ।
ਹਾਂਜੀ ਭਾਜੀ ਬਿਲਕੁਲ ਹਰ ਏਕ ਚੀਜ਼ ਦਾ ਟਾਈਮ ਮੈਨੇਜ, ਹਾਂਜੀ। ਇਸ ਇਸ ਟਾਈਮ ਤੇ ਇਸ ਟਾਈਮ ਆਪਾਂ ਆਹ ਕਰਨਾ ਮਤਲਬ ਜਿੰਮ ਜਾਣਾ ਸਵੇਰੇ ਇਸ ਟਾਈਮ ਯੋਗਾ ਕਰਨੀ ਏ ਤੇ ਇਸ ਟਾਈਮ ਬ੍ਰੇਕਫਾਸਟ ਕਰਨਾ ਪ੍ਰੋਪਰ।
ਹਾਂਜੀ-ਹਾਂਜੀ ਮੈਂ ਕਹਿ ਰਿਹਾ ਭਾਜੀ ਤੁਸੀਂ ਵੀ ਚਾਹੇ ਹੁਨ ਹਾਂਜੀ ਭਾ ਜੀ ਤੁਸੀਂ ਵੀ ਨਾ ਥੋੜਾ ਕਰਿਆ ਕਰੋ ਭਾਵੇਂ ਦਿੱਲੀ ਚ ਆਗੇ ਔ ਮਤਲਬ ਜਿੰਮ ਜੋਇਨ ਸਵੇਰੇ ਉੱਠ ਕੇ ਬਹੁਤ ਫਾਇਦੇ ਨੇ ਭਾਜੀ ਅੱਛਾ ਅੱਛਾ ਜਿਮ ਹਾਂਜੀ-ਹਾਂਜੀ ਬੰਦਾ ਭਾਜੀ ਹੈਲਦੀ ਰਹਿੰਦਾ ਬੰਦੇ ਦਾ ਬੈ ਤੇ ਡਿਸਟਰਬ ਨਹੀਂ ਹੁੰਦਾ ਬੰਦਾ ਮੱਤਲਬ ਸਟਰੋਂਗ ਰਹਿੰਦਾ।
ਹਾਂਜੀ ਉਤੋਂ ਹੁਣ ਆਪਾਂ ਫਿਟ ਡਾਇਟ ਵੀ ਸ਼ੁਰੂ ਕਰਤੀ ਨਾ ਮੈਂ ਵਾਈਫ ਦੇ ਦਿੰਦੀ ਏ ਫਿਟ ਬਿਲਕੁਲ ਵੈਜੀਟੇਬਲ ਭਰੀ ਦੀ।
ਦਿਲੋਂ ਕਰਦਾ ਨਾ ਭਾਜੀ ਮੈਨੂੰ ਇੰਨਾ ਫਰਕ ਲੱਗਦਾ ਨਾ ਮਤਲਬ ਬਹੁਤ ਵਧੀਆ ਲੱਗਦਾ।
ਜਿੰਨੀ ਅੱਛੀ ਰਹੇ ਨਾ ਉਨਾਂ ਬੰਦਾ ਐਕਟ ਰਹਿੰਦਾ ਭਾਜੀ ਸਾਰਾ ਦਿਨ। ਹਾਂਜੀ ਉਹ ਤੋਂ ਡੇਲੀ ਫਰੂਟ ਮਿਕਸ ਫਰੂਟ ਖਾਈਦਾ ਹੁੰਦਾ।
ਹਾਂਜੀ-ਹਾਂਜੀ ਭਾਜੀ ਸਹੀ ਗੱਲ ਏ।
ਗਰਮੀ ਏਨੀ ਆਂ ਸਾਨੂੰ ਦਹੀਂ, ਲੱਸੀ ਦੋ ਆਪਣਾ ਪਨੀਰ ਪਨੂਰ ਇਹ ਵੀ ਸ਼ਰਦਾਈ ਇਮਊਨ ਸਿਸਟਮ ਸਟਰੋਂਗ ਹੁੰਦਾ ਉਹਦੇ ਨਾਲ।
ਚਲੋ ਠੀਕ ਹੈ ਭਾਜੀ ਮੈਂ ਕਰਨਾ ਫੇਰ, ਜਰਾ ਵਾਈਫ ਕਹਿੰਦੀ ਉਹ ਇੱਥੇ ਕੋਈ ਕੰਮ ਕਰਾ ਦੋ। ਕੰਮ ਕਰਕੇ ਕਰਨਾ ਫੋਨ ਤੁਹਾਨੂੰ। ਹਾਂਜੀ ਵਾਈਫ ਨਾਲ ਜਿਹੜਾ ਬਾਜ਼ਾਰ ਕੰਮ ਹੈਗਾ ਨਾ ਕੋਈ ਉੱਥੇ ਜਾਂਨਾ।
ਓਕੇ।